ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ।
ਬਸ ਵਧੀਆ ਤੁਹਾਡੀ ਨਾ ਆਵਾਜ਼ ਬੜੀ ਘੱਟ ਗਈ ਇੱਕਦਮ?
ਅੱਛਾ। ਪਤਾ ਨੀ ਕਿ ਨੈਵਰਕ ਇਸ਼ੂ ਨਾ ਹੋ ਸਤਿ ਸ੍ਰੀ ਅਕਾਲ ਬੁਲਾਈ ਓਦੋ ਸਹੀ ਆ ਰਹੀ ਸੀ। ਅੱਛਾ।
ਹਾਂਜੀ ਹਾਂਜੀ।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
ਹਾਂ
ਹੈਲੋ ਹਾਂਜੀ ਹੋਰ ਕੀ ਕਰਦੇ ਕੀ ਕਰ ਰਹੇ ਸੀ? ਹੈਲੋ।
ਹਾਂਜੀ ਆਵਾਜ਼ ਸੁਣ ਰਹੀ ਹੈ ਬੜੀ ਸਲੋਅ ਸੁਣ ਰਹੀ ਹੈ।
ਆਪਣੇ ਫੋਨ ਦੀ ਥੋੜੀ ਸੈਟਿੰਗ ਦੇਖੋ। ਸੈਟਿੰਗ ਦੇਖੋ ਥੋੜੀ ਫੋਨ ਦੀ ਆਪਣੀ ਕੋਈ? ਹੈਲੋ ਹਾਂ ਉਹੀ ਦੇਖ ਰਹੇ ਆ, ਹੋਈ?
ਹੋਰ ਸੁਣਾਓ?
ਹੋਰ ਸੁਣਾਓ ਤੁਸੀਂ ਤੁਹਾਡਾ ਕੀ ਹਾਲ ਚਾਲ ਹੈ? ਬਸ ਵਧੀਆ, ਬੈਠੇ ਸੀ। ਹੋਰ ਤੁਸੀਂ ਕੀ ਕਰ ਰਹੇ ਸੀ?
ਕੁਛ ਨਹੀਂ, ਬੈਠੇ ਹੋਏ ਸੀ ਅਸੀਂ
ਗਏ ਸੀ। ਅਸੀਂ ਇਖਨਾਂ ਬਾਰੇ ਸੋਚ ਰਹੀ ਸੀ। ਅੱਛਾ, ਬੱਚਿਆਂ ਦੇ ਸਕੂਲ ਸਟਾਰਟ ਹੋ ਗਏ ਨਾ, ਹਾਂ। ਫੇਰ, ਕੀ ਬਣਾ ਕੇ ਦੇ ਰਹੇ ਹੋ ਸਵੇਰੇ ਬੱਚਿਆਂ ਨੂੰ? ਹੈਲੋ, ਮੈਂ ਕਿਹਾ ਕੀ, ਹੈਲੋ
ਜ
ਹਾਂ, ਹੈਲੋ ਹਾਂਜੀ ਮੈਂ ਕਿਹਾ, ਕੀ ਬਣਾ ਕੇ ਦੇ ਰਹੇ ਫਰ ਬੱਚਿਆਂ ਨੂੰ ਸਵੇਰੇ, ਠੀਕ ਆਹੀ ਵੋਲਯਮ ਠੀਕ ਆ ਰਹੀ, ਠੀਕ ਆਂ, ਬਸ ਤੁਹਾਡੇ ਫੋਨ ਦੇ ਵਿੱਚ ਕੋਈ ਪ੍ਰੋਬਲਮ ਹੋਏਗੀ, ਹਨਾ। ਠੀਕ ਹੈ, ਹਾਂਜੀ ਮੈਂ ਕਿਹਾ ਕੀ ਬਣਾ ਕੇ ਦੇ ਰਹੇ ਫਿਰ ਬੱਚਿਆਂ ਨੂੰ, ਟਿਫਨ ਵਿੱਚ ਸਵੇਰੇ? ਦੇਖੋ ਅੱਜ ਕੱਲ੍ਹ ਬੱਚਿਆਂ ਦੀ ਵੀ, ਅਲੱਗ-ਅਲੱਗ ਡਿਮੰਡਾਂ ਹੈਗੀਆਂ, ਦੇਖਦੇ ਆ ਕੀ ਕਹਿ ਰਿਹਾ। ਅੱਛਾ।
ਹਾਂਜੀ
ਹਾਂਜੀ ਤੇ ਵੈਸੇ ਕੀ, ਕੀ ਦਿੰਦੇ ਹੋ ਬੱਚਿਆਂ ਨੂੰ ਬਣਾ ਕੇ? ਬੱਚੇ ਵੀ, ਮੇਰਾ ਵੀ ਬੇਟਾ ਹੈ ਕਹਿੰਦਾ ਰਹਿੰਦਾ, ਮੰਮਾ ਕੁਛ ਡਿਫਰੈਂਟ ਦਿਓ। ਕੁਛ ਅਲੱਗ ਬਣਾ ਕੇ ਦਿਉ। ਐਕਚੁਲੀ ਮੇਰੇ ਮੈਨੇ ਮੈਨੂੰ 'ਕ ਇਹ ਹੁੰਦਾ, ਕਿ ਮੈਂ ਇਹਨਾਂ ਨੂੰ ਨਾ ਰੋਟੀ ਔਰ ਸਬ ਜੀ ਜ਼ਿਆਦਾਤਰ, ਦਵਾ ਹਮ, ਬਸ ਇੱਕ ਦਿਨ ਹੀ ਐਸਾ ਦੇਵਾਂ, ਕਿ ਮੈਂ ਜਿਹੜਾ ਇਹਨਾਂ ਦਾ ਹੋਵੇ। ਕੁਛ ਅੱਟਰਮ ਛੱਟਰਮ, ਹਮ, ਪਰ ਬੱਚੇ ਨਾ ਮੰਨਦੇ ਨੀ ਹੈਗੇ। ਫੇਰ ਅਲੱਗ-ਅਲੱਗ ਚੀਜ਼ਾਂ, ਡਿਸ਼ਾਂ ਬਣਾਉਣੀਆਂ ਪੈਂਦੀਆਂ ਵਾ। ਸਬਜ਼ੀਆਂ ਸਬਜੀਆਂ ਪਾ ਪਾ ਕੇ, ਕਦੀ ਆਟਾ ਗੁੰਨਾਾਂਗੇ, ਕਦੀ ਕੁਛ ਕਰਾਂਗੇ। ਹਾਂਜੀ, ਚਲੋ ਬੱਚਿਆਂ ਨੇ ਅੱਜ ਕੱਲ ਨਾ, ਇੱਕ ਤੇ ਜਿਹੜੇ ਸਕੂਲ ਵਾਲਿਆਂ ਨੇ ਆ ਜਿਹੜੇ ਡਾਇਟ ਚਾਰਟ ਬਣਾ ਦਿੱਤੇ ਹੋਏ ਆ ਨਾ, ਉਹ ਬੜਾ ਕੰਮ ਖ਼ਰਾਬ ਕਰਦੇ ਆ। ਹਮ ਹਾਂ, ਡੇ ਵਾਈਜ਼ ਇਸ ਡੇ ਨੂੰ ਇਹ ਦੇਣਾ, ਇਸ ਡੇ ਨੂੰ ਇਹ ਦੇਨਾ
ਹਾਂਜੀ, ਹਾਂਜੀ।
ਹਾਂਜੀ। ਹਾਂ, ਵੱਡੇ ਬੱਚਿਆਂ ਦਾ ਵੀ ਛੋਟਿਆਂ ਦਾ ਤੇ ਹੈਗਾ ਸੀ ਇਹ ਚੀਜ਼, ਵੱਡੇ ਬੱਚਿਆਂ ਦੀ ਵੀ ਏਦਾਂ ਹੀ ਹੈ? ਸਾਰੇ ਬੱਚਿਆਂ ਦਾ ਐਵੇਂ, ਵੱਡੇ ਹੋਣ ਭਾਵੇਂ ਛੋਟੇ ਹੋਣ। ਹਾਂਜੀ, ਹਾਂਜੀ। ਅੱਛਾ, ਮੈਨੂੰ ਪਾਸਤਾ ਦੀ ਰੈਸਿਪੀ ਦੱਸਣਾ ਜਰਾ, ਕਿ ਤੁਸੀਂ ਕਿਵੇਂ ਬਣਾਉਂਦੇ ਹੋ ਪਾਸਤਾ? ਰੈਡ ਪਾਤਾ ਵੋ, ਪਾਸਤਾ ਕਿਵੇਂ ਬਣਾਦੇ, ਕਿਹੜਾ ਬਨਾਦੇ ਹੋ ਤੁਸੀਂ? ਹਾਂਜੀ ਮੈਂ ਮੇਨ, ਵਾਈਟ ਸੋਸ ਪਾਸਤਾ ਹੀ ਜਿਆਦਾ ਬਣਾਉਾਨਦੀ ਹਾਂ। ਬੱਚਿਆਂ ਨੂੰ ਉਹ ਵੀ ਬੜਾ ਪਸੰਦ ਹੈ ਇਹਦਾ ਸਕੂਲ 'ਚ ਟੀਚਰਾਂ ਨੂੰ, ਹਰ ਜਗ੍ਹਾ ਤੇ ਕਹਿਣਗੇ ਬਣਾ ਦੋ, ਫਿਰ ਮੈਨੂੰ ਬੜੀ ਕੁਆਂਟੀਟੀ ਮੇਰੀ ਇੱਕ ਫਰੈਂਡ ਹੈਗੀ, ਓਨੂੰ ਵੀ ਬੜਾ ਪਸੰਦ ਹੈਗਾ, ਅੱਛਾ, ਉਹਦੇ ਘਰਦਿਆਂ ਨੂੰ ਬੜਾ ਪਸੰਦ ਹੈ। ਹਾਂ ਦੱਸਨਾ ਮੈਨੂੰ ਵੀ ਦੱਸੋ, ਮਤਲਬ ਕਿ ਬਨ ਤੇ ਛੇਤੀ ਜਾਂਦਾ, ਅੱਛਾ, ਬਸ ਓਹਦੇ ਆਸਤੇ ਪ੍ਰੋਪਰ ਪਰ ਮੇਰੇ ਹਿਸਾਬ ਨਾਲ, ਵੈਜੀਟੇਬਲ ਸਾਰੀਆਂ ਹੋਨੀਆਂ ਚਾਹੀਦੀਆਂ ਏ, ਹਨਾ। ਪ੍ਰੋਪਰ ਵੈਜੀਟੇਬਲਸ ਹੋਨੇ ਚਾਹੀਦਾ, ਚੀਜ਼ ਹੋਨਾ ਚਾਹੀਦਾ, ਕਰੀਮ ਹੋਨੀ ਚਾਹੀਦੀ ਐ ਮਤਲਬ ਹਰ ਇੱਕ ਚੀਜ਼ ਹੋਨੀ ਚਾਹੀਦੀ, ਫੇਰ ਤੇ ਬਹੁਤ ਅੱਛਾ ਬਨਦਾ ਐ। ਅਗਰ ਤੁਸੀਂ ਟੈਂਪਰੇਰੀ ਬਨਾਨਾ, ਅਗਰ ਇਕੱਲਾ ਵਾਈਟ ਹੀ ਬਨਾਨਾ ਐ ਹਾ ਉਹ ਵੀ ਬੜਾ ਵਧੀਆ ਬਣ ਜਾਂਦਾ, ਅੱਛਾ ਦੱਸਾ ਮੈਨੂੰ ਰੈਸਪੀ
ਹਾਂਜੀ- ਹਾਂਜੀ ਜ਼
ਹਾਂਜੀ- ਹਾਂਜੀ ਜ਼ਰੂਰ, ਪਹਿਲਾਂ ਅਸੀਂ ਵ -ਵਾਈਟ ਸੋਸ ਦੀ ਰੈਸਪੀ ਦੱਸਦੀ ਆ ਮੈਂ ਤੁਹਾਨੂੰ ਹਮ ਪਹਿਲਾਂ, ਬਟਰ ਲੈਲੋ ਅਮੁਲ ਬਟਰ, ਓਹਦੇ ਵਿੱਚ ਦੋ ਤਿੰਨ ਕਿਊ- ਕਿਊਬ ਅਹ ਤੁਸੀਂ ਆਟਾ ਮੈਦਾ ਨਾ ਪਾਓ, ਆਟਾ ਜਿਹੜਾ ਕਣਕ ਵਾਲਾ ਅਸੀਂ ਖਾਂਣੇ ਆ ਨਾ। ਹਮ- ਹਮ ਓਹ ਪਾਓ ਓਹ ਨੂੰ ਥੋੜਾ ਜਿਹਾ, ਮਤਲਬ ਕਿ ਥੋੜਾ ਜਿਹਾ ਸੋਤੇ ਕਰਕੇ ਓਹਦੇ ਵਿੱਚ, ਫੇਰ ਤੁਸੀਂ ਦੁੱਧ ਪਾ ਦੋ, ਫੇਰ ਵਿਸ ਕਰ ਦੇਣਾ ਓਹਨੂੰ ਹਲਾਨਾ ਅੱਛਾ, ਓਹਦੇ ਵਿੱਚ ਨਮਕ, ਔਰ ਕਾਲੀ ਮਿਰਚ, ਔਰ ਓਰੀਗੈਨੋ ਹਮ ਔਰੀਗੇਨੋ, ਕਾਫੀ ਸਾਰਾ ਪਾ ਲਉ ਅੱਛਾ, ਫੇਰ ਉਨ੍ਹਾਂ ਨੂੰ ਕੱਢ ਲੋ, ਫਿਰ ਇੱਕ ਸਾਈਡ ਤੇ ਸਬਜੀ ਜਿਆਂ ਸੋਤੇ ਕਰ ਲਓ, ਜਿੰਨੀਆਂ ਵੀ ਓਹ ਵੀ ਤੁਸੀਂ, ਨਮਕ, ਔਰ ਕਾਲੀ ਮਿਰਚ, ਔਰੀਗੇਨੋ ਪਾਕੇ ਤੁਸੀਂ ਸੌਤੇ, ਕਰਨੀ ਐ ਹਮ
ਤੇ, ਇੱਕ ਸਾਈਡ ਤੇ ਤੁਸੀਂ
ਤੇ ਤੁਸੀਂ ਓਹ- ਅਹ ਪਾਸਤਾ, ਬੋਆਇਲ ਕਰ ਲਓ ਅੱਛਾ, ਫੇਰ ਤੁਸੀਂ ਜਿਹੜੀ ਤੁਸੀਂ ਕਰੀਮ ਬਣਾਈ ਆ, ਓਹਦੇ ਵਿੱਚ ਸਬਜ਼ੀਆਂ ਪਾਓ, ਮਿਓਨੀਸ ਪਾਓ, ਕਰੀਮ ਪਾਓ, ਹੋਰ ਓਰੀਗੈਨੋ ਪਾਓ, ਤੇ ਸਾਰਾ ਪਾਸਤਾ ਪਾ ਦੋ। ਅੱਛਾ, ਤੇ ਜਦੋਂ ਤੁਸੀਂ ਪਾਸਤਾ ਬੋਇਲ, ਕਰਦੇ ਓ ਤੇ ਓਹ ਪਾਣੀ ਦੇ ਵਿੱਚ ਥੋੜਾ, ਓ ਓਇਲ ਵਗੈਰਾ ਵੀ, ਪਾਉਂਦੇ ਓ ਕੋਈ? ਹਾਂ, ਪਾਣੀ ਦੇ ਵਿੱਚ ਔਇਲ, ਔਰ ਥੋੜਾ ਜਿਹਾ ਨਮਕ ਹਮ ਅੱਛਾ, ਥੋੜਾ ਜਿਹਾ -ਥੋੜਾ ਜਿਹਾ ਔਇਲ? ਨਮਕ, ਔਇਲ, ਔਰ ਥੋੜਾ ਜਿਹਾ ਨਮਕ, ਅੱਛਾ ਅਗਰ ਬਾਈ ਚਾਂਸ, ਸਾਡੇ ਕੋਲ ਦੁੱਧ ਯਾਂ ਕਰੀਮ ਘੱਟਦਾ ਹਾ, ਤੇ ਪਾਸਤਾ ਵਾਲਾ ਹੀ ਪਾਣੀ ਪਾਦੋ ਅੱਛਾ। ਕੀ ਹਾਲ, ਹਾਂਜੀ- ਹਾਂਜੀ ਏ ਤੇ ਹੈ ਹੀ ਐ ਅਗਰ ਤੁਸੀਂ ਰੈਡ ਸੋਸ, ਪਾਸਤਾ ਬਨਾਣਾ ਓਹਦੇ ਵਿੱਚ ਸੇਜ਼ਵਾਨ ਪਾਦੋ, ਕੈਚਅਪ ਪਾ ਦੋ, ਮਤਲਬ ਕਿ, ਥੋੜਾ ਜਿਹਾ ਰੈੱਡ ਸੋਸ ਪਾਸਤਾਂ, ਬੱਚਿਆਂ ਦੇ ਮਤਲਬ ਦਾ ਬਣ ਜਾਏਗਾ। ਹਮ -ਹਮ ਤੇ ਓਹਦੇ ਚ ਵੀ, ਇਹ ਜਿਹੜਾ ਤੁ ਤੇ ਬਟਰ ਔਰ ਆਟਾ, ਕਿਆ ਵੇ ਓ ਪਏਗਾ ਹਾਂਜੀ -ਹਾਂਜੀ ਸੇਮ ਪ੍ਰੋਸੀਜਰ, ਬਸ ਓਹਦੇ ਵਿੱਚ ਤੁਸੀਂ ਸੇਜਵਾਨ ਦਾ ਜਿਵੇਂ, ਇੱਕ ਡੇਢ ਚਮਚ ਪਾ ਤਾ ਓਹਦਾ ਥੋੜਾ, ਰੈਡ- ਰੈਡ ਹੋ ਜਾਂਦਾ ਬਜਾਰ ਚ ਤੇ ਟਮਾਟਰਾਂ ਬਣਾਦੇ ਆ, ਓਹ ਥੋੜਾ ਖੱਟਾ- ਖੱਟ ਪਤਾ ਲਾਦਾ ਹਮ, ਤੇ ਸੇਜਵਾਨ ਥੋੜਾ ਜਿ ਕਰਾਰਾ ਪਨ ਆ ਜਾਂਦਾ, ਹਾਂ ਸ਼ੇਜਵਾਨ ਤੇ ਬੜੀ ਸਪਾਈਸੀ ਹੁੰਦੀ ਏ
ਹਾਂਜੀ- ਹਾਂਜੀ
ਹਾਂਜੀ। ਹੋਰ ਬਸ ਵਧੀਆ, ਹੋਰ ਸੁਨਾਓ? ਬਸ ਹੋਰ ਕੁਛ ਨ ਕਰਿੰਦੇ ਤੁਸੀਂ ਕੀ ਕਹਿਦੇ ਬੱਚੇ ਦੇ ਟਿਫਨ ਦੇ ਵਿੱਚ ਮੈਂ ਬਸ। ਮਤਲਬ, ਪਰਾਂਠੇ ਹੋ ਗਏ ਆਲੂ ਪਰਾਂਠਾ, ਪਨੀਰ ਪਰਾਂਠਾ, ਵੈਜ ਚੱਲੋ, ਹਾਂਜੀ, ਅ ਕੀ ਕਹਿੰਦੇ ਨੇ, ਚੱਲੋ ਸੈਂਡਵਿਚ ਅ ਪਾਸਤਾ ਵਗੈਰਾ, ਮੈਂਕਰੋਨੀ ਬਨਾ ਦਈ ਦੀ ਐ ਵੈਜੀਟੇਬਲ ਪਾ ਕੇ ਕੈਪਸੀਕਮ, ਅਨਨਿਅਨ, ਵਗੇਰਾ ਆ ਵੀ ਬੜੀ ਸਵਾਦ ਬਣਦੀ ਆ ਤੇ, ਮਦਰਸ ਵਾਸਤੇ ਐ ਨਾ ਬੜੀ, ਸਭ ਤੋਂ ਵੱਡੀ ਦਿੱਕਤ ਹੈਗੀ ਐਂ, ਸਵੇਰ ਦਾ ਟਿਫਨ ਪੈਕ ਕਰਨਾ ਓਹ ਵਿ, ਬੱਚਿਆਂ ਦਾ ਪਹਿਲੇ ਤੇ, ਪਹਿਲੇ ਕੀ ਹੁੰਦਾ ਸੀ। ਜੋ ਦਿੱਤਾ ਪੇਰੈਂਟਸ ਨੇ ਚਲੋ ਬਈ ਲੈ ਕੇ ਤੁਰਦੇ ਬੰਨੇ, ਪਹਿਲੇ ਤਾ ਅਚਾਰ ਨਾਲ ਰੋਟੀ ਖਾਂਦੇ ਹੁੰਦੇ ਸੀ ਜ਼ਾਦਾ। ਹਾਂ ਅਚਾਰ ਨਾਲ ਪਰੋਂਠਾ, ਐਸ ਵੈਦਰ ਦੇ ਵਿੱਚ ਜੇਹੜੀ ਨਵੀਂ- ਨਵੀਂ ਚਟਨੀਆਂ ਪੈਂਦੀਆਂ ਸੀ। ਅੰਬੀਆ ਚਟਨੀ ਨਾਲ ਪਰੋਂਠੇ, ਅਸੀਂ ਤੇ ਜ਼ਿਆਦਾਤਰ ਉਹੀ ਨੇ ਉਹੀ ਲੈ ਕੇ ਗਏ ਆ, ਹ ਹ, - ਹਾਂ ਅਸੀਂ ਵੀ ਆਚਾਰ ਦੇ ਨਾਲ ਈ ਜ਼ਾਦਾ- ਬੜੀ ਹਦ ਆਲੂ, ਆਲੂ ਵਾਲੀ ਸਵਾਦ ਵੀ ਬੜੀ ਲੱਗਦੀ ਏ, ਹਾ ਸਵਾਦ ਲੱਗੀ, ਭੋਖ ਲਗੀ ਹੋਏ ਤੇ ਸਭ ਸਵਾਦ ਲਗਦਾ।
ਹਮ ਹਮ ਹਮ
ਹੋਰ ਅੱਜ- ਕੱਲ੍ਹ ਤੇ ਬੱਚੇਆਂ ਨੂੰ ਦੇ ਕੇ ਵੇਖੋ ਚਾਰ। ਆਹੋ ਦੇਸੀ ਘਾਰ ਦੇ ਬੱਚੇ ਹਹ ਆ, ਬੱਚੇਆ ਨੇ ਬੇਸਤੀ ਕਰ ਦੇਣੀ, ਏ, ਕੀ ਦਿੱਤਾ ਜੇ। ਓਨਾਂ ਨੇ ਕੈਣਾ ਸਾਨੂੰ ਸਵਾਦ ਈ ਨੀ ਲੱਗਾ, ਹਾਂ। ਤੇ ਹੋਰ ਤੁਸੀਂ ਪਰਾਂਠੇ ਕੇੜੇ- ਕੇੜੇ ਬਣਾਂਦੇ ਓ। ਪਰਾਂਠੇ ਸਾਡੇ ਘਰ ਮੂਲੀ ਵਾਲੇ, ਗੋਭੀ ਵਾਲੇ, ਅਹ ਮਿੱਸਾ ਪਰਾਂਠਾ ਪਨੀਰ ਪਰਾਂਠਾ, ਕਦੀ ਵਾਰੀ ਆਲੂ ਪਰਾਂਠਾ, ਸਾਰਾ ਕੁਛ ਮਿਕਸ ਪਰਾਂਠਾ ਮਤਲਬ ਕਿ ਸੇਮ ਐਵੇਂ ਬਣਦੇ ਆ, ਜਿਵੇਂ ਸਭ ਦੇ ਬਣਦੇ ਆ। ਆਹ ਸਾਡੇ ਵੀ ਏਹੀ ਨੇ, ਤੇ ਕਈ ਲੋਕ ਬੀ ਬੀਟ ਰੂਟ ਵਾਲਾ ਪਰਾਂਡਾ, ਮੇਰੀ ਫਰੈਂਡ ਐ, ਬੀਟ ਰੂਟ ਵਾਲਾ ਪਰਾਂਠਾ ਬਣਾਂਦੀ ਏ। ਬੀਟਰੂਟ ਹਾਂਜੀ ਬੀਟਰੂਟ ਵਾਲਾ ਅਹ ਓਦਾ ਪਾਲਕ ਵਾਲਾ ਪਰੋਠਾ ਬੜਾ ਅੱਛਾ ਬਣਦਾ, ਤੇ ਬੀਟ ਰੂਟ ਵਾਲਾ ਪਰਾਂਠਾ ਮਿੱਠਾ ਨਈ ਲੱਗਦਾ? ਨਈ-ਨਈ ਬਿਲਕੁਲ ਮਿੱਠਾ ਨਈ ਹੁੰਦਾ, ਬੋਤ ਅੱਛਾ ਹੁੰਦਾ। ਪਰਾਂਠਾ, ਓਦੀ ਪੂਰੀ ਵੀ ਬੜੀ ਅੱਛੀ ਬਣਦੀ ਐ। ਅੱਛਾ। ਹਾਂਜੀ, ਆਟਾ ਟਾਈਟ ਓਹੀ ਪੂੜ ਦੀ ਤਰ੍ਹਾਂ ਆਟਾ ਗੁੰਨ ਕੇ ਓਨੂੰ ਆਲੂ ਦੀ ਸਬਜ਼ੀ ਦੇ ਨਾਲ ਖੱਟੇ -ਮਿੱਠੇ ਆਲੂ ਹੋਣ ਓਦੋਂ ਬੋਹਤ, ਹੁਹ, ਟੇਸਟੀਲੱਗਦੀ ਐ। ਹਾਂ, ਤੇ ਬਰਸਾਤਾਂ ਦੇ ਮੌਸਮ ਵਿੱਚ ਐ ਤੰਦੂਰੀ ਪਰਾਂਠੇ ਖਾਓ ਡਿਮਾਂਡਾ ਹੈਗੀਆ ਬੱਚੇਆਂ ਦੀ ਸਾਨੂੰ ਏ, ਦੋ ਏ, ਦੋ ਹੁਣ ਸਵੇਰ ਤੋ ਏਹੀ ਸਟਾਰਟ ਹੈਗਾ। ਕਿ ਅਹ ਅੱਜ ਬਨਾਣਾ ਐ, ਅੱਜ ਐ ਤੇਆਰ ਕਰਕੇ ਰੱਖਣਾ ਬੱਚੇਆਂ ਦਾ। ਹਾਂ ਰਾਤੀ ਤਿਆਰੀ ਕਰਕੇ ਸੋਵੋ, ਬੱਚੇਆਂ ਨੇ ਸਕੂਲ ਜਾਣਾ ਸਵੇਰੇ ਹਾਂਜੀ- ਹਜੀ।
ਏ, ਤੇ, ਹੈ, ਈ, ਆ।
ਹੋਰ ਹੋਰ ਤਾਡੇ ਕਿੰਨੇ ਬੱਚੇ ਆ? ਮੇਰਾ ਇੱਕ ਬੇਟਾ।
ਅੱਛਾ- ਅੱਛਾ।
ਅੱਛਾ -ਅੱਛ, ਤੇ ਹਾਂ ਵੱਧੀਆ ਮੇਰੇ ਦੋ ਡੋਟਰਸ ਆ। ਅੱਛਾ, ਤੇ ਇੱਕ ਵੱਡੀ ਏ, ਇੱਕ ਛੋਟੀ ਏ। ਅੱਛਾ, ਤੇ ਦੋਨਾਂ ਦੇ ਟਿਫਨ ਅਲੱਗ- ਅਲੱਗ, ਅਲੱਗ -ਅਲੱਗ? ਹਾਂਜੀ- ਹਾਂਜੀ- ਹਾਂਜੀ ਇੱਕ ਫਰੂਟ ਬ੍ਰੇਕ ਹੁੰਦੀ ਏ, ਓਦਾ ਟਿਫਨ ਚਾਈਦਾ, ਫਰੂਟਸ ਤੇ ਸਾਨੂੰ ਆਪਣੇ ਮਨਪਸੰਦ ਚਾਈਦੇ ਆ, ਹਾਂ ਏ ਤੇ ਹੈ, ਫਰੂਟ ਤੇ ਚਲੋ ਵੈਦਰ ਦੇ ਅਕੋਡਿੰਗ ਜੋ ਸੀਜ਼ਨਲ ਫਰੂਟ ਹੋਏ। ਸੀਜਨਲ ਕੀ ਅੱਜ- ਕਲ ਵਿਦਾਊਟ ਸੀਜਨਲ ਵੀ ਮੰਗ ਲੈਂਦੇ ਔਰ ਆ ਵੀ ਜਾਂਦੇ ਆ। ਪਰ ਟੇਸਟ ਨਈ ਹੁੰਦਾ, ਸਾਡੇ ਵਾਰੀ ਹੁੰਦਾ ਸੀ ਸੀਜਨਲ, ਵਿਦਾਊਟ ਸੀਜਨ। ਆਹ ਏਹ ਤੇ ਅੱਜ- ਕੱਲ੍ਹ ਜੇੜਾ ਮਰਜ਼ੀ ਫਰੂਟ ਜੇੜੇ ਮਰਜ਼ੀ ਸੀਜ਼ਨ ਲੈ ਲੋ।
ਹਾਂਜੀ -ਹਾਂਜੀ।
ਹਾਂਜੀ -ਹਾਂਜੀ ਬਾਕੀ ਟੇਸਟ ਦਾ ਤੇ ਫ਼ਰਕ ਆਂਦਾ ਈ ਏ। ਹਾਂ ਟੇਸਟ ਦਾ ਤੇ ਮੋਸਲੀ ਫਰਕ ਆਂਦਾ ਇ ਆਂਦਾ, ਜੋ ਸੀਜਨਲੀ ਫਰੂਟ ਹੁੰਦਾ ਨਾ ਓਦਾ ਟੇਸਟ ਕੁਛ ਅਲੱਗ ਹੀ ਹੁੰਦਾ, ਹੁਣ ਤੁਸੀਂ ਸਰਦੀਆਂ ਚ ਮੈਂਗੋ ਲੈ ਕੇ ਖਾਓ ਤੇ ਓਦਾ ਟੇਸਟ ਕੁਛ ਹਾਂਜੀ-ਹਾਂਜੀ। ਅਲੱਗ ਥੋੜ੍ਹਾ ਅਲੱਗ ਹੁੰਦਾ ਸਾਨੂੰ ਸਵਾਦ ਵੀ ਲੱਗੇਗਾ, ਇਹ ਗਰਮੀਆਂ ਦਾ ਹੀ ਫਲ ਫਲ ਹੈਗਾ ਜਿਹੜਾ ਸਵਾਦ ਲੱਗਦਾ ਹਾਂ ਉਹ ਬਸ ਸ਼ੋਕਿਆ ਤੌਰ ਤੇ ਲੈ ਉਹ ਤੇ ਗੱਲ ਵੱਖਰੀ ਹੈ ਬਾਕੀ ਟੇਸਟ ਸੀਜਨ ਦੇ ਅਕੋਡਿੰਗ ਹੀ ਅੱਛਾ ਲਗਦਾ ਹਾਂਜੀ- ਹਾਂਜੀ ਇਹ ਤੇ ਹੈ ਈ ਐ।
ਹੋਰ
ਹੋਰ, ਚਲੋ ਠੀਕ ਹੈ ਫਿਰ ਤੁਹਾਡੇ ਨਾਲ ਬਾਦ ਚੋ ਕਾਲ ਕਰਦੇ ਆ ਔ ਕੇ ਜੀ ਔ ਕੇ
ਓਕੇ ਜੀ ਬਾਏ ਬਾਏ